ਸਸ਼ੀ ਕਾਲ ਜੀ, ਹੋਰ ਕਿਵੇਂ ਓ ਜੀ?
ਵਧੀਆ ਜੀ ਤੁਸੀਂ ਸੁਣਾਓ।
ਵਧੀਆ ਜੀ ਵਧੀਆ ਹੋਰ ਘਰ ਠੀਕ ਨੇ ਸਾਰੇ?
ਵਧੀਆ ਜੀ ਵਧੀਆ ਬੱਚੇ ਫੋਨਾਂ 'ਚ ਵੜੇ ਪਏ ਨੇ।
ਓਹੋ ਬੱਚਿਆਂ ਦਾ ਤਾਂ ਅੱਜ ਕੱਲ ਫੋਨਾਂ ਨਾਲ ਬੁਰਾ ਹੀ ਹਾਲ ਹੋਇਆ ਪਿਆ। ਛੋਟੇ ਤੋਂ ਛੋਟੇ ਬੱ ਬੱਚੇ ਨੂੰ ਦੇਖ ਲੋ ਅੱਜ ਕੱਲ ਤਾਂ ਪਤਾ ਕੀ ਹੁੰਦਾ ਹਨਾ ਸਾਲ ਛੇ ਮਹੀਨੇ ਦੇ ਬੱਚੇ ਨੂੰ ਹੀ ਫੋਨ ਹੱਥ 'ਚ ਹੁੰਦਾ।
ਹਾਂਜੀ
ਹਾਂਜੀ-ਹਾਂਜੀ ਮਤਲਬ ਚਲੋ। ਅ ਤੇ ਘਰਦਿਆਂ ਨੂੰ ਇਹ ਹੁੰਦਾ ਹਨਾ ਵੀ ਚਲੋ ਕੀ ਹਨਾ ਆਪਾਂ ਬੱਚੇ ਨੂੰ ਫੋਨ ਦੇ ਦਿੰਨੇ ਹਾਂ ਵੀ ਚਲੋ ਉਹਨਾਂ ਨੂੰ ਕੰਮ ਦਾ ਲਾਲਚ ਹੁੰਦਾ ਵੀ ਚਲੋ ਕੰਮ ਕਰਨੀ ਪੜ ਜਾਊਗਾ ਹਨਾ।
ਹਾਂਜੀ।
ਪਰ ਮਤਲਬ ਉਵੇਂ-ਉਵੇਂ ਦੇਖੋ ਬੱਚੇ ਦੀ ਅੱਗੇ-ਅੱਗੇ ਜਾ ਕੇ ਗ਼ਲਤ ਆਦਤ ਬਣੀ ਜਾ ਰਹੀ ਏ।
ਬਿਲਕੁਲ।
ਹਾਂਜੀ-ਹਾਂਜੀ ਕਿਉਂਕਿ ਦੇਖੋ ਬੱਚੇ ਫੋਨਾ ਦੇ ਇੰਨੇ ਜ਼ਿਆਦਾ ਸ਼ਿਕਾਰ ਹੋ ਗਏ ਨੇ ਹਨਾ। ਤਾਂ ਜਿੱਥੇ ਜਾਓ ਉਹਨਾਂ ਨੂੰ ਫੋਨ ਚਾਹੀਦਾ ਹੀ ਚਾਹੀਦਾ।
ਬਿਲਕੁਲ।
ਹਾਂਜੀ-ਹਾਂਜੀ ਕਿਉਂਕਿ ਦੇਖੋ ਹਨਾ ਅੱਜਕੱਲ੍ਹ ਤਾਂ ਦੇਖੋ ਸਾਰੀਆਂ ਚੀਜ਼ਾਂ ਜੇ ਆਪਾਂ ਦੇਖੀਏ ਹੋ ਈ ਫੋਨ ਦੇ ਥਰੂ ਰਹੀਆਂ ਨੇ। ਤਾਂ ਕਰਕੇ ਬੱਚੇ ਨੂੰ ਮੌਕਾ ਮਿਲ ਜਾਂਦਾ ਫੋਨ ਨਾਲ ਰੱਖਣ ਦਾ।
ਹਾਂਜੀ ਆ ਮੈਨੂੰ ਤੇ ਲੱਗਦਾ ਕਿ ਹਰ ਪੇਰੈਂਟਸ ਨਾਲ ਪਰੇਸ਼ਾਨ ਹੈਗਾ। ਬੱਚਿਆਂ ਦੀ, ਬੱਚਿਆਂ ਦੀ ਫੋਨ ਦੀ ਆਦਤ ਤੋਂ।
ਹਾਂਜੀ ਦੇਖੋ ਆਪਾਂ ਮਤਲਬ ਜੇ ਇੱਕ ਚੀਜ਼ ਕਹੀਏ ਨਾ ਫੋਨ ਦੇ ਦੇ ਕੋਲ ਫ਼ਾਇਦੇ ਵੀ ਬਹੁਤ ਨੇ। ਹਨਾ ਪਰ ਉਹ ਦੇਖੋ ਡਿਪੈਂਡ ਆਪਣੇ ਤੇ ਕਰਦਾ ਵੀ ਆਪਾਂ ਉਹਨੂੰ ਕਿਸ ਚੀਜ਼ ਲਈ ਇਸਤੇਮਾਲ ਕਰ ਰਹੇ ਆ। ਹੁਣ ਦੇਖੋ ਜੀ ਆਪਾਂ ਫੋਨਾਂ ਦੇ ਥਰੂ ਦੇਖੋ ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਆ ਤਾਂ ਈ ਫੋਨ ਦਾ ਹੀ ਫਾਇਦਾ ਵੀ ਆਪਾਂ ਇੱਕ-ਦੂਜੇ ਦਾ ਹਾਲ-ਚਾਲ ਪੁੱਛ ਸਕਦੇ ਹਨਾ। ਨਹੀਂ ਪਹਿਲਾਂ ਦੇਖੋ ਫੋਨ ਹੁੰਦੇ ਹੀ ਨੀ ਸੀਗੇ ਲੋਕਾਂ ਨੂੰ ਇੱਕ-ਦੂਜੇ ਬਾਰੇ ਖਬਰ ਈ ਨੀ ਹੁੰਦੀ ਸੀ। ਵੀ ਕਿਹਦੇ ਘਰ ਕੀ ਹੋ ਰਿਹਾ ਹਨਾ। ਕੋਈ ਵਿਆਹ ਸ਼ਾਦੀ ਜਾਂ ਕੁਛ ਵੀ ਨਹੀਂ ਪਤਾ ਹੁੰਦਾ ਸੀਗਾ, ਤੇ ਮਤਲਬ ਦੇਖੋ ਇਹਨਾਂ ਚੀਜ਼ਾਂ ਦਾ ਫਾਇਦਾ ਹੀ ਹੋ ਗਿਆ ਹੁਣ ਜੇ ਆਪਾਂ ਨੂੰ ਕੋਈ ਆਪਾਂ ਨੇ ਕਿਸੇ ਨੇ ਇੱਕ-ਦੂਜੇ ਨੂੰ ਕੋਈ ਖ਼ਬਰ ਦੇਣੀ ਆਪਾਂ ਨਾਲ ਹੀ ਮ ਫੋਨ ਲਾਨੇ ਆ ਜਾਂ ਮੈਸੇਜ ਕਰਦੇ ਆ ਹਨਾ। ਜਾਂ ਫੋਟੋ ਹੁਣ ਕੋਈ ਬੱਚਾ ਹੁੰਦਾ ਨਾਲ ਦੀ ਨਾਲ ਆਪਾਂ ਫੋਟੋ ਖਿੱਚ ਕੇ ਸਟੇਟਸ ਤੇ ਪਾ ਦਿੰਨੇ ਆ, ਹਲੇ ਜਦੇ ਪਤਾ ਲੱਗ ਜਾਂਦਾ ਵੀ ਹਾਂ ਫਲਾਣੇ ਦੇ ਘਰ ਬੱਚਾ ਹੋਇਆ ਜਾਂ ਵਿਆਹ ਹੋਇਆ ਨਾਲ ਦੀ ਨਾਲ ਅਗਲਾ ਫੋਨ ਕਰ ਲੈਂਦਾ।
ਹਾਂਜੀ।
ਹਾਂਜੀ- ਹਾਂਜੀ। ਤੇ ਹੁਨ ਦੇਖੋ, ਜੈਆਦਾਤਰ ਜੇਹੜਾ ਕੰਮ ਹੁੰਦਾ ਫੋਨਾਂ ਦੇ ਥਰੂ ਹੀ ਹੁੰਦਾ ਤਾਂ, ਮਤਲਬ ਅਹ ਦੇਖੋ ਹੋਰ ਚੀਜ਼ ਦਾ ਫਾਏਦਾ ਹੈਗਾ, ਹੁਣ ਬੱਚੇ ਸਕੂਲਾਂ ਦੇ ਵਿੱਚ ਜਾਂਦੇ ਨੇ ਹਨਾ ਤੇ ਮੰਨ ਲਓ, ਓਨਾਂ ਦੀਆਂ ਓਨਲਾਈਨ ਕਲਾਸਾਂ ਵਗੈਰਾ ਲੱਗਦੀਆਂ ਨੇ, ਯਾ ਹੁਣ ਕੁਛ ਜਿਵੇਂ ਓਨਾਂ ਦੀ ਪੜਾਈ ਏਦਾਂ ਦੀ ਆਪਾਂ ਨੂੰ ਨਈਂ ਵੀ ਸਮਝ ਆਂਦੀ ਤਾਂ ਓ ਆਪਾਂ ਓਨਲਾਈਨ ਸਰਚ ਕਰ ਸਕਦੇ ਆਂ।
ਬਿਲਕੁਲ।
ਹਾਂਜੀ -ਹਾਂਜੀ। ਮਤਲਬ ਦੇਖੋ ਸੋਖਾਲੀ ਵੀ ਬੌਤ ਹੋ ਗਈ ਐ ਨਾ, ਫੋਨਾ ਦੇ ਨਾਲ ਜਿੰਦਗੀ। ਪਰ ਕਿਤੇ ਨਾ ਕਿਤੇ ਦੇਖੋ, ਇਦੇ ਗਲਤ ਪ੍ਰਭਾਵ ਵੀ ਪੈ ਰਏ ਨੇ
ਬਿਲਕੁਲ ਫਾਏਦੇ ਨੁਕਸਾਨ ਤੇ ਹਰ ਚੀਜ਼ ਦੇ ਈ ਹੈ ਨਾ ਫੇਰ
ਹਾਂਜੀ- ਹਾਂਜੀ। ਹੁਨ ਦੇਖੋ ਏ ਨੀ ਪਤਾ ਬੱਚੇ ਦੇਖੋ ਅ ਕੇ ਆਪਨੀ ਕਿ ਓ ਓਨਲਾਈਨ ਕਲਾਸ ਲਾ ਰਏ ਨੇ। ਤੇ ਫੋਨ ਤੇ, ਦੇਖੋ ਓ ਹੋਰ ਚੀਜਾਂ ਖੋਲ ਕੇ ਬੈਹ ਜਾਣਗੇ।
ਹਾਂਜੀ -ਬਿਲਕੁਲ।
ਹਾਂਜੀ- ਹਾਂਜੀ ਕਿਉਂਕਿ ਬੱਚੇਆਂ ਨੂੰ ਫੋਨ ਦਾ ਇੰਨਾ ਐ ਨਾ ਪੈਲਾਂ ਚਲੋ ਹੁਨ ਤਾਂ ਦੇਖੋ, ਪੈਲਾਂ ਤਾਂ ਦੇਖੋ ਜਿਵੇਂ ਗੇਮਾਂ ਜੇਹੀਆਂ ਦਾ ਚੱਲੇਆ ਸੀਗਾ ਵਿੱਚ ਹੈਨਾ, ਜੇੜੀਆਂ ਥੋੜੀਆਂ ਗੇਮਾਂ ਜੀ ਆਈਆਂ ਪਬਜੀ ਵਗੈਰਾ ਤਾਂ, ਓਦੇ ਨਾਲ ਹਾਂਜੀ- ਹਾਂਜੀ ਦੇ ਓ ਬੱਚੇ, ਕਿੰਨੇ ਬੱਚੇਆਂ ਦੀ ਤਾਂ ਓਸ ਨਾਲ ਮੌਤ ਵੀ ਹੋਈ ਐ
ਹਾਂਜੀ।
ਕਿਉਂਕਿ ਪਤਾ ਨਈ ਓਸ ਗੇਮ 'ਚ ਐਹਾ ਜਾ ਕੀ ਸੀਗਾ ਕੀ ਨਈ ਕੈੰਦੇ ਬੱਚੇਆਂ ਦੇ ਦਮਾਗ ਅਸਰ ਪੈ ਗੇਆ, ਬੱਚੇ ਹੋਰ ਤਰਾਂ ਦੀਆਂ ਹਰਕਤਾਂ ਕਰਨ ਲੱਗ ਗਏ, ਪਾਗਲ ਹੋ ਗਏ ਕੁੱਛ ਬੱਚੇ। ਏਦਾਂ ਹੈਨਾ
ਹਾਂਜੀ, ਏਦੇ ਨਾਲ ਨਾ ਬੱਚੇਆਂ-ਬੱਚੇਆਂ ਦੇ ਦਿਮਾਗ 'ਚ ਐਗਰੈਸ਼ਨ ਵੀ ਬਣਦਾ ਦੇਖੋ, ਤੁਸੀਂ ਤੁਸੀ, ਬੱਚਾ ਫੋਨ ਵੇਖ ਰੇਆ ਐ, ਤੋ ਅਸੀ ਓਨਾ ਨੂੰ ਬੋਲ ਦੇਈਏ ਨਾ ਕਿ ਫੋਨ ਦੇਵੋ ਸਾਨੂੰ, ਤੋ ਨਾ ਇਤਨੇ ਮਤਲਬ ਗੁੱਸਾ ਹੋ ਜਾਂਦੇ ਓ ਇਕਦਮ ਈ
ਹਾਂਜੀ-ਹਾਂਜੀ, ਬਿਲਕੁਲ ਸਈ ਆ। ਹੁਨ ਦੇਖੋ ਜੇੜੀਆਂ ਗੇਮਾਂ ਵਗੈਰਾ ਹੁੰਦੀਆਂ ਸੀਗੀਆਂ ਓਦੇ 'ਚ ਮਤਲਬ ਅ ਐਗਰੈਸ਼ਨ ਆਪੇ ਈ ਆਨਾ, ਕਿਉਂਕਿ ਦੇਖੋ ਓਦੇ 'ਚ ਬੰਦੇ ਮਾਰਨ ਆਲਾ ਹਨਾ ਵੀ ਆਪੇ ਬੰਦਾ ਮਾਰ, ਦੂਜਾ ਬੰਦਾ ਮਾਰ, ਏਦਾਂ ਦਾ ਕੁਛ ਹੁੰਦਾ ਸੀਗਾ।
ਹਾਂਜੀ।
ਤੇ, ਜਿਸ ਕਰਕੇ ਓਨਾ ਦਾ ਦਮਾਗ ਵੀ ਮਤਲਬ ਏਦਾਂ ਦਾ ਈ, ਬਨ ਚੁੱਕੇਆ ਸੀਗਾ।
ਦਿਮਾਗ ਤੇ ਦੇਖੋ ਨਾ, ਤੁਸੀਂ ਅਸੀ ਫੋਨ ਬੱਚੇ ਦੇਖਦੇ ਪਏ ਐਂ ਗਰਦਨ ਝੁਕਾ ਕੇ ਫੋਨ। ਦੇਖਣਾ ਤਾਂ, ਓਨਾਂ ਨੂੰ ਸਰਵਾਈਕਲ ਦੀ ਦਿੱਕਤ ਹੋ ਜਾਂਦੀ ਆਈਸ ਵੀਕ ਹੋ ਜਾਣੀ ਓਨਾਂ ਦੀ।
ਦਿਮਾਗ ਤੇ ਜੋ ਅਸਰ ਹੋਣਾ ਓਹ ਤੋ ਹੋਨਾ ਈ ਐ।
ਬਿਲਕੁਲ -ਬਿਲਕੁਲ। ਹੁਣ ਦੇਖੋ ਹੈਨਾ, ਸ਼ੋਸਲ ਮੀਡੀਆ ਤੇ ਆਪਾਂ ਦੇਖੋ ਕਿੰਨਾ ਕੁਛ ਦੇਖਦੇ ਆਂ, ਹਨਾ। ਚਲੋ ਹੈਨਾ, ਦੇਖਣ ਆਲੇ ਬੱਚੇ ਸਈ ਕੰਟੈਂਟ ਵੀ ਦੇਖਦੇ ਨੇ। ਪਰ ਕਿਤੇ ਨਾ ਕਿਤੇ ਹੈਨਾ ਚਲੋ ਆਪਣੇ ਸਾਮਣੇ ਗ਼ਲਤ ਕੰਟੈਂਟ ਆ ਜਾਂਦਾ, ਜਿਵੇਂ ਹੁਣ ਮੰਨ ਲਓ, ਅੱਜ ਕੱਲ ਆਪਾਂ ਰੀਲਾਂ ਦੀ ਗੱਲ ਕਰ ਲਈਏ ਨਾ, ਤਾਂ ਕਈ ਲੋਕ ਹੁਨ ਨੇ ਦੇਖੋ, ਵਿਊਜ਼ ਦੇ ਚੱਕਰ 'ਚ ਯਾ ਪੈਸਾ ਬਨਾਣ ਦੇ ਚੱਕਰ ਚ ਰੀਲਾਂ ਬਣਾਂਦੇ। ਕੋਈ ਨੈਰ 'ਚ ਛਾਲ ਮਾਰ ਰੇਆ, ਕੋਈ ਬੁਲਟ ਓਪਰ ਨੂੰ ਚੈੱਕ ਕਰਕੇ ਚਲਾ ਰੇਆ ਹਨਾ ਏ ਗੱਡੀਆਂ ਦੇ ਗੇੜੇ ਦੇ ਰਏ ਹੁੰਦੇ ਨੇ, ਹਾਂਜੀ। ਤਾਂ ਓਹ ਦੂਜੇ ਬੱਚੇ ਮਤਲਬ ਏ ਚੀਜ਼ ਕਰਕੇ ਦੇਖਦੇ ਨਈ ਕਿ ਆਪਾਂ ਵੀ ਕਰਕੇ ਦੇਖੀਏ। ਉਹਨਾਂ ਨੂੰ ਤਾਂ ਚਲੋ ਹਨਾ, ਹਿਸਾਬ ਹੁੰਦਾ ਵੀ ਜਾਂ ਓਹਨਾਂ ਨੇ ਉਹ ਚੀਜ਼ ਸਿੱਖੀ ਹੁੰਦੀ ਆ, ਕੁਛ ਵੀ ਲਾ ਲਓ ਹਨਾ। ਪਰ ਜਦੋਂ ਦੂਜਾ ਆਪਾਂ ਨੂੰ ਜਦੋਂ ਸਹੀ ਨੌਲੇਜ ਨਈ ਹੋਏਗੀ ਤਾਂ ਆਪਾਂ ਓ ਕਰਕੇ ਦੇਖਾਂਗੇ। ਤਾਂ ਉਹ ਆਪਣੇ ਵੀ ਨੁਕਸਾਨਦਾਇਕ ਹੀ ਹੋਏਗੀ ਹਾਂਜੀ- ਹਾਂਜੀ ਤਾਂ ਮਤਲਬ ਇਹਦੇ ਕੋਲ ਇੱਕ ਕਿੰਨਾ ਬੁਰਾ ਪ੍ਰਭਾਵ ਪੈ ਰਿਹਾ ਬੱਚੇਆਂ ਦੇ ਉਪਰ।
ਓ ਤਾਂ ਹੈਗਾ ਨਾ ਬੱਚੇ ਮਿਸਯੂਜ ਬੋਹਤ ਕਰਨ ਲੱਗ ਪਏ ਫੋਨ ਨੂੰ।
ਹਾਂਜੀ- ਹਾਂਜੀ ਮਤਲਬ ਏਨਾ ਉਹਸਹੀ ਇਸਤੇਮਾਲ ਨਹੀਂ ਕਰ ਰਹੇ ਹੈਗੇ ਜਿੰਨਾ ਕਿ ਉਹ ਗ਼ਲਤ ਇਸਤੇਮਾਲ
ਵੀ ਰੀਲਾਂ ਤੁਸੀਂ ਦੇਖਲੋ, ਬਲੋਗ ਦੇਖਲੋ, ਏਹਨਾਂ ਦੀ ਨਾ ਲੱਤ ਲਗ ਜਾਂਦੀ ਹੈਗੀ ਬੱਚਿਆਂ ਨੂੰ ਵੀ।
ਬਿਲਕੁਲ -ਬਿਲਕੁਲ ਹੁਣ ਫੋਨਾਂ ਦੇ ਥਰੂ ਦੇ ਹਨਾ ਜੇ ਆਪਾਂ ਕਹੀਏ ਹੁਣ ਜਿਵੇਂ ਪਹਿਲਾਂ ਆਪਾਂ ਨੂੰ ਬੈਂਕਾਂ ਵਿੱਚ ਜਾਣਾ ਪੈਂਦਾ ਸੀਗਾ। ਪੈਸੇ ਵਗੈਰਾ ਕਢਾਣ ਲਈ ਹਨਾ, ਤੇ ਹੁਣ ਤਾਂ ਦੇਖੋ ਹੁਨ ਔਨਲਾਈਨ ਬੈਕਿੰਗ ਹੋ ਗਈ ਹਨਾ, ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਰਾਮ ਨਾਲ ਪੈਸੇ ਪਾ ਸਕਦੇ।
ਹਾਂਜੀ।
ਹਾਂਜੀ ਮਤਲਬ ਕਿੰਨਾ ਜ਼ਿਆਦਾ ਸਖਾਲਾ ਕੰਮ ਹੋ ਗਿਆ, ਪਹਿਲਾਂ ਦੇਖੋ ਆਪਾਂ ਨੂੰ ਲਾਈਨਾਂ ਦੇ ਵਿੱਚ ਲੱਗਨਾ ਪੈਂਦਾ ਸੀਗਾ ਘੰਟੇ -ਘੰਟੇ ਦੋ- ਦੋ ਘੰਟੇ ਲੱਗ ਜਾਂਦੇ ਸੀਗੇ, ਬੰਦਾ ਸਵੇਰੇ ਜਾਂਦਾ ਸੀਗਾ ਤੇ ਦੁਪਹਿਰ ਨੂੰ ਭੁੱਖਣ -ਭਾਣੇ ਵੱੜਦਾ ਸੀਗਾ ਘਰੇ, ਬੈਂਕਾਂ ਦੇ ਵਿੱਚ ਤਾਨੂੰ ਪਤਾ ਹੈ ਕਿੰਨਾ ਬੁਰਾ ਹਾਲ ਹੁੰਦਾ
ਹਾਂਜੀ ਹੁਣ ਤੁਸੀਂ ਦੇਖ ਲਓ ਨਾ ਪੇਲੇ ਏ- ਟੀ-ਐਮ ਚ, ਲਾਈਨ ਲੱਗੀ ਹੁੰਦੀ ਸੀ, ਹੁਣ ਦੇਖੋ ਤੁਸੀਂ ਫੋਨ ਤੇ ਜੀਪੇ ਚਲਾ ਲੋ
ਬਿਲਕੁਲ- ਬਿਲਕੁਲ ਹੁਣ ਤਾਂ ਮਤਲਬ ਏ ਹਨਾ ਦੇਖੋ ਮਤਲਬ ਆਪਾਂ ਨੂੰ ਕਿਸੇ ਚੀਜ਼ ਦੀ ਇਹ ਨੀ ਵੀ ਵੇਟ ਕਰਨੀ ਪਏਗੀ, ਜੇ ਕਿਸੇ ਦਾ ਫੋਨ ਆ ਗਿਆ ਆਪਾਂ ਓਨੂੰ ਨਾਲ ਦੀ ਨਾਲ ਆਪਾਂ ਓਨੂੰ ਕਰ ਸਕਦੇ। ਪਰ ਜੇ ਦੇਖਿਆ ਜਾਵੇ ਹਨਾ, ਇਹਦੇ ਦੇ ਕੋ ਮਤਲਬ ਏ ਚੀਜ਼ ਆਪਣੇ ਕੰਮ ਨੂੰ ਸੁਖਾਲਾ ਕਰਨ ਲਈ ਬਣਾਏ ਸੀ। ਪਰ ਏਦੇ ਦੇਖੋ ਨਾ, ਆਪਣੇ ਮਤਲਬ ਕਿ ਨੁਕਸਾਨ ਵੀ ਬੋਤ ਹੋ ਰਹੇ ਨੇ ਹੁਣ ਜੇੜਾ ਏ ਜੀ ਪੇ ਚੱਲ ਗੇਆ ਹਨਾ, ਏਦੇ ਨਾਲ ਦੇਖੋ ਆਪਣੇ ਪੈਸੇ ਦੀ ਬੱਚਤ ਨਈ ਹੋ ਰਈ।
ਬੱਚਤ ਨਈ ਹੋ ਰਈ ਬਿਲਕੁਲ ਵੀ, ਸਹੀ ਕੈ ਰਹੇ ਓ ਤੁਸੀ।
ਜਿਵੇਂ ਮੰਨ ਲਓ ਆਪਾਂ ਬੈਂਕ ਦੇ ਵਿੱਚ ਹਜ਼ਾਰ ਰੁਪਇਆ ਜਮਾ ਰੱਖਦੇ ਸੀ, ਤਾਂ ਆਪਾਂ ਬੈਂਕ ਚ ਜਾਣ ਮਾਰੇ ਹਨਾ ਵੀ ਕੇਹੜਾ ਜਾਏਗਾ, ਕੇਹੜਾ ਲਾਈਨਾਂ ਦੇ ਵਿੱਚ ਲੱਗੇਗਾ, ਜਾਂਦੇ ਨੀ ਸੀਗੇ ਤਾਂ ਉਹ ਆਪਣਾ ਸੇਫ ਰੇਂਦਾ ਸੀਗਾ ਹੁਣ ਜੇ ਆਪਣੇ ਫੋਨ ਦੇ ਵਿੱਚ ਹਜ਼ਾਰ ਰੁਪਇਆ ਪਿਆ ਤਾਂ ਆਪਣੇ ਕੋਲ ਕਦੇ ਕਿਸੇ ਨੇ ਕੈਤਾ ਫੋਨ ਕਰਕੇ ਪਾਈ ਪੰਜਾਹ ਰੁਪਏ, ਕਦੇ ਕਿਸੇ ਨੇ ਕੈਤਾ ਪਾਈ ਸੌ ਰੁਪਏ, ਤਾਂ ਮਤਲਬ ਆਪਣਾ ਪੈਸੇ ਦੀ ਬੱਚਤ ਨੀ ਹੋ
ਬ ਬੱਚਤ ਨੀ ਹੁੰਦੀ ਵੀ, ਸਹੀ ਕਹਿ ਰਹੇ ਤੁਸੀਂ
ਤੇ ਦੂਜੀ ਚੀਜ਼ ਜ ਔਰ ਵੀ ਆ, ਕਈ ਵਾਰ ਆਪਾਂ ਜਲਦਬਾਜ਼ੀ ਚ ਹਨਾ ਕਈ ਵਾਰ ਅਕਾਊਂਟ ਵਗੈਰਾ ਭਰ ਦਿੰਦੇ ਆ। ਤਾਂ ਮਤਲਬ ਉਹ ਗ਼ਲਤ ਵੀ ਟ੍ਰਾਂਸਫਰ ਹੋ ਜਾਂਦੇ ਨੇ ਪੈਸੇ। ਹਾਂਜੀ ਤਾਂ ਮਤਲਬ ਚਲੋ ਕਈ ਹਨਾ ਓਦੇ ਵਿੱਚ ਹੁੰਦਾ ਕਿ, ਚਲੋ ਅਗਲਾ ਬੰਦਾ ਇਮਾਨਦਾਰ ਕੰਪਲੇਂਟ ਵਗੈਰਾ ਕਰਕੇ ਆਪਾਂ ਵਾਪਿਸ ਕਰਵਾ ਵੀ ਲੇਨੇ ਆ। ਪਰ ਉਹ ਬਹੁਤ ਘੱਟ ਚਾਂਸ ਹੁੰਦੇ ਨੇ ਵਾਪਸ ਆਣ ਦੇ
ਹਾਂਜੀ -ਹਾਂਜੀ।
ਹਾਂਜੀ- ਹਾਂਜੀ। ਮਤਲਬ ਜਾਦਾ ਤਰਾ ਕੇਸਿਸ ਦੇ ਵਿੱਚ ਏਹੀ ਹੁੰਦਾ ਕਿ, ਜੇ ਮਨ ਲਓ, ਇੱਕ ਵਾਰ ਆਪਣੀ ਪੇਮੈਂਟ ਗਲਤ ਪੈਗੀ ਤਾਂ ਉਹ ਵਾਪਸ ਨਹੀਂ ਆਉਂਦੀ, ਪੰਜ ਦਸ ਪ੍ਰਸੈਂਟ ਚਾਂਸ ਹੁੰਦੇ ਨੇ ਕਿ ਚਲੋ ਵਾਪਸ ਆ ਜੇ
ਤਰ੍ਹਾਂ ਕਈ ਫਾਇਦੇ ਵੀ ਹੈਗੇ ਮੋਬਾਇਲ ਦੇ ਨੁਕਸਾਨ ਵੀ ਹੈਗੇ ਤੁਸੀਂ ਚਲੇ ਜਾਓ ਕਿਸੀ ਬੱਸ ਸਟੈਂਡ ਤੇ ਤੁਸੀਂ ਵੇਖ ਲੋ, ਹਰ ਬੰਦੇ ਤੇ ਹੱਥ ਵਿੱਚ ਮੋਬਾਇਲ
ਬਿਲਕੁਲ-ਬਿਲਕੁਲ ਇਹ ਤਾਂ ਗੱਲ ਸਹੀ ਐ, ਹੁਣ ਦੇਖੋ ਇੱਕ ਚੀਜ਼ ਵੀ ਆ ਹੁਣ ਦੇਖੋ ਜਿਵੇਂ ਆਪਾਂ ਪਹਿਲਾਂ ਕਿੱਧਰੇ ਜਾਂਦੇ ਸੀ, ਆਪਾਂ ਨੂੰ ਬੱਸਾਂ ਦੀ ਉਡੀਕ
ਹਾਂਜੀ, ਵੇਟ ਕਰਨੀ ਪੈ
ਤੇ ਅੱਜ ਕੱਲ ਕੀ ਆ ਆਪਾਂ ਓਨਲਾਈਨ ਕੈਬ ਬੁੱਕ ਕਰ ਲੈਂਦੇ ਹਾਂ, ਹਨਾ? ਜਿਵੇਂ ਮੰਨ ਲਓ ਹੁਣ ਆ ਆਪਾਂ ਨੂੰ ਕਿਤੇ ਹਨੇਰਾ ਸਵੇਰਾ ਹੋ ਗਿਆ ਜਾਂ ਮਤਲਬ ਟਾਈਮ ਆਪਾਂ ਲੇਟ ਹੋ ਗਏ ਕਿ ਤੇ ਆਪਾਂ ਨੇ ਜਾਣਾ ਸੀਗਾ ਹੁਣ ਆਪਣੇ ਕੋਲ ਕੋਈ ਸਾਧਨ ਨੀ ਤਾਂ ਆਪਾਂ ਦੇਖੋ ਗੂਗਲ ਤੇ ਆਪਾਂ ਆਪਣੀ ਲੋਕੇਸ਼ਨ ਚੈਕ ਕਰ ਸਕਦੇ ਹਾਂ। ਘਰਦਿਆਂ ਨੂੰ ਮੰਨ ਲਓ ਨਹੀਂ ਪਤਾ ਲੱਗ ਰਿਹਾ ਨਾ ਤਾਂ ਘਰ ਦੇ ਆਪਣੀ ਲੋਕੇਸ਼ਨ ਦੇਖ ਸਕਦੇ ਨੇ। ਆਪਾਂ ਕਿੱਥੇ ਹੈਗੇ ਆ ਕਿ
ਹਾਂਜੀ ਹਾਂਜੀ ਹਾਂਜੀ।
ਕੈਬ ਬੁੱਕ ਕਰੀ ਨਾਲ ਦੀ ਨਾਲ ਆਪਾਂ ਆਪਣੀ ਜਿੱਥੇ ਵੀ ਆਪਾਂ ਨੇ ਜਾਣਾ ਉੱਥੇ ਆਰਾਮ ਨਾਲ ਪਹੁੰਚ ਸਕਦੇ ਹਾਂ, ਕੈਬ ਨਹੀਂ ਕਰਨੀ ਤਾਂ ਹੁਣ ਤਾਂ ਦੇਖੋ ਬਾਈਕ ਤੇ ਰਾਈਡਰ ਵਗੈਰਾ ਵੀ ਘੁੰਮਦੇ ਨੇ ਹਨਾ? ਵੀ ਜਿਹੜੇ ਮਤਲਬ ਮੋਟਰਸਾਈ ਕਲ ਤੇ ਵੀ ਜਾ ਸਕਦੇ ਹ ਆਪਾਂ, ਉਹਨਾਂ ਨੇ ਵੀ ਰਾਈਡਾਂ ਪਾਈਆਂ ਹੁੰਦੀਆਂ ਨੇ।
ਹਾਂਜੀ ਹਾਂਜੀ, ਅੱਜ ਕੱਲ੍ਹ ਤੋਂ ਕੋਈ
ਬਿਲਕੁਲ ਬਿਲਕੁਲ ਦੇਖੋ ਹਨਾ, ਐਵੇਂ ਦੀਆਂ ਚੀਜ਼ਾਂ ਦੇ ਦੇਖੋ ਫਾਇਦੇ ਬਹੁਤ ਨੇ ਵੀ ਹੁਣ, ਜਿਵੇਂ ਆਪਾਂ- ਹਨੇਰਾ ਹੋਊਗਾ ਕਿਤੇ ਹਨਾ ਤਾਂ ਇਹ ਚੀਜ਼ ਹੈ ਦੇਖੋ ਫਾਇਦਾ ਹੀ ਹੈ ਵੀ ਆਪਾਂ ਕੈਬ ਬੁੱਕ ਕਰਕੇ ਜਾ ਸਕਦੇ ਹਾਂ, ਚਲੋ ਚਾਰ ਪੈਸੇ ਉਹ ਵੱਧ ਲੈ ਲੈਣਗੇ ਪਰ ਇਹ ਆ ਵੀ ਘੱਟੋ ਘੱਟ ਆਪਾਂ ਸੇਫਲੀ ਹਨਾ ਆਪਣੇ ਘਰੇ ਪਹੁੰਚ ਤਾਂ ਜਾਵਾਂਗੇ।
ਹਾਂਜੀ, ਬਟ ਮਿਸ ਯੂਸ ਇਹੀ ਹੈਗਾ ਕਿ ਬਸ ਆਪਾਂ ਸੋਸ਼ਲ ਮੀਡੀਆ ਚ ਜ਼ਿਆਦਾ ਹੀ ਵੜ੍ਹ ਜਾਂਦੇ ਨੇ ਤੇ ਜ਼ਿਆਦਾ ਇਹ ਇਹਨਾਂ ਦਾ ਨੁਕਸਾਨ ਹੈਗਾ ਬੱਚਿਆਂ ਨੂੰ
ਬਿਲਕੁਲ-ਬਿਲਕੁਲ, ਸਹੀ ਗੱਲ ਆ ਬਸ ਉਹੀ ਹੈ ਨਾ ਕਿ ਜਦੋਂ ਮਤਲਬ ਬੱਚੇ ਆਪਣੇ ਫੋਨ ਵਗੈਰਾ ਚਲਾਉਂਦੇ ਨੇ ਨਾ ਜਾਂ ਉਹ ਆਪਣੇ ਕਲਾਸਿਸ ਦਾ ਕੰਮ ਦਾ ਬਹਾਨਾ ਲੈ ਕੇ ਬਹਿੰਦੇ ਨੇ। ਹਾਂਜੀ -ਹਾਂਜੀ ਅਸੀਂ ਕੰਮ ਕਰ ਰਹੇ ਤਾਂ ਮਤਲਬ ਉਹਨਾਂ ਦਾ ਦੇਖੋ ਧਿਆਨ ਵੀ ਰੱਖਣਾ ਚਾਹੀਦਾ, ਚਲੋ ਫੋਨ ਚਲਾਉਣ ਲਈ ਵੀ ਦੋ ਹੀ ਚੀਜ਼ ਨੀ। ਪਰ ਜਿਸ ਟਾਈਮ ਉਹੋ ਓਹਨਾ ਦੇ ਕੰਮ ਕਰਨ ਦਾ ਟਾਈਮ ਸਕੂਲ ਦਾ ਓਸ ਟਾਈਮ ਕਮ ਹੀ ਕਰ ਰਹੇ ਹੋਣ। ਇਹ ਨਾ ਹੋਵੇ ਕਿ ਉਹਨਾ ਦੇ ਫੋਨ ਤੇ ਕੋਈ ਨੋਟੀਫਿਕੇਸ਼ਨ ਵਜੇ ਨਾਲ ਹੀ ਨਾਲ ਉਹਨਾਂ ਨੇ ਆਪਣਾ ਪੜ੍ਹਾਈ ਵਾਲਾ ਕੰਮ ਛੱਡ ਗਈ, ਆਪਣੀ ਜਿਹੜੀ ਉਹ ਪੜ੍ਹਾਈ ਦੇ ਰਿਲੇਟਿਡ ਵੀਡੀਓ ਦੇਖ ਰਹੇ ਸੀ, ਉਹ ਛੱਡ ਗਿਆ ਆਪਣਾ ਹਨਾ?
ਹਾਂਜੀ, ਰੀਲਾਂ ਜਾਂ ਕੋਈ ਬਲੋਗ ਦੇਖਣ ਚ ਬਿਜੀ ਹੋਏ
ਮਤਲਬ ਇਕ ਉਹਨਾ ਦਾ ਟਾਈਮ ਸੈਟ ਕਰਨਾ ਚਾਹੀਦਾ, ਕਿ ਇਸ ਟਾਈਮ- ਪੜ੍ਹਨਾ ਤਾਂ ਇਸ ਟਾਈਮ ਪੜ੍ਹਨਾ ਹੀ ਹੈ। ਘੰਟਾ ਤੋਂ ਫੋਨ ਦੇਖਣਾ-
ਟਾਈਮ ਲਿਮਿਟ ਵੀ ਸੈੱਟ ਕਰਨੀ ਪੈ ਪਊਗੀ, ਕਿ ਟਵੈਨਟੀ ਮਿੰਟ ਤੋਂ ਟਵੈਨਟੀ ਮਿਟ-
ਹਾਂਜੀ- ਹਾਂਜੀ, ਬਿਲਕੁਲ ਉਹਨਾ ਦੀ ਪੜ੍ਹਾਈ ਦਾ ਸਮਾ ਤੋ ਇਨੇ ਵਜੇ ਪੜ੍ਹਨਾ, ਉਹਨਾ ਦੇ ਫੋਨ- ਚਲਾਉਣ ਦਾ ਸਮਾਂ ਇਨੇ ਵਜੇ ਤੂੰ ਫੋਨ ਚਲਾਉੇ, ਖੇਡਣ ਦਾ ਸਮਾ ਸਾਰੀਆਂ ਚੀਜਾ ਦਾ ਮਤਲਬ ਇਕ- ਜੇ ਆਪਾ ਟਾਈਮ ਟੇਬਲ ਬਣਾ ਕੇ ਰੱਖੀਏ ਨਾ ਤਾਂ ਜਿਥੇ ਤੱਕ ਮੈਨੂੰ ਲਗਦਾ ਵੀ ਇਹ ਚੀਜਾ ਨੂੰ-
ਹਾਂਜੀ, ਥੋੜਾ- ਥੋੜਾ ਜਿਹਾ ਕੰਟਰੋ ਕਰ ਸਕਦੇ ਹਾਂ।
ਹਾਂਜੀ- ਹਾਂਜੀ, ਜਦੋ ਆਪਾ ਥੋੜ੍ਹਾ ਕੰਟਰੋਲ ਕਰਾਂਗੇ ਤਾਂ ਉਹ ਸਹੀ ਆਦਤ ਬਣ ਜਾਏਗੀ ਬ-
ਹਾਂਜੀ- ਹਾਂਜੀ, ਬਿਲ-
ਹਾਂਜੀ, ਮਤਲਬ ਬੱਚੇ ਨੂੰ ਨਾ ਵਿਗੜਨ ਨੀ ਦੇਣਗੀਆਂ, ਉਹ ਚੀਜਾ - ਹੌਲੀ-ਹੌਲੀ ਸੈਟ ਹੁੰਦੀਆਂ ਜਾਣਗੀਆਂ ਤਾਂ ਸਹੀ ਰਹੂਗਾ, ਬੱਚਾ
ਹਾਂਜੀ।
ਹਾਂਜੀ- ਹਾਂਜੀ। ਮਤਲਬ ਏਹੀ ਚੀਜਾ ਨੇ ਹਨਾ ਵੀ ਜਿਸ ਕਰਕੇ ਆਪਾ- ਮਤਲਬ, ਬੱਚੇ ਨੂੰ ਆਪਾ ਸਹੀ ਲਾਈਨ ਤੇ ਲਿਆ ਸਕਦੇ ਆ ਨਈ ਤਾਂ ਦੇਖੋ ਫੋਨ ਤਾਂ ਅੱਜ ਕੱਲ੍ਹ ਤਾਂ ਛੋਟੇ ਤੋਂ ਛੋਟੇ ਬੱਚੇ ਛੋਟੇ ਬੱਚੇ ਵੀ ਨੀ ਛੱਡਦੇ ਹੈਗੇ ਓ ਵੀ ਇਕ ਵਾਰ ਕਾਰਟੂਨ ਦੀਆ ਵੀਡੀਓ ਜੀਆ ਦੇਖਣ ਲੱਗ ਜਾਣ, ਓ ਵੀ ਕਿਸੇ ਨੂੰ ਫੋਨ ਦਿੰਦੇ ਨੀ। ਹੈਗੇ-
ਪੇਰੈਟਸ ਕੀ ਕਰਦੇ ਨੇ ਨਾ, ਸ਼ੁਰੂ ਤੋ ਹੀ ਏਨੂੰ
ਹਾਂਜੀ, ਬਿਲਕੁਲ-ਬਿਲਕੁਲ ਸਹੀ ਗੱਲ ਐ, ਵੈਸੇ ਵਧੀਆ ਲੱਗੇਆ, ਤੁਆਡੇ ਨਾ ਹਨਾ ਫੋਨਾ ਦੇ ਓਪਰ ਗੱਲਬਾਤ ਕਰਕੇ ਹਨਾ, ਏਨਾ ਦੇ ਪ੍ਰਭਾਵ ਨੁਕਸਾਨ ਜਾਂ ਫਾਇਦੇ ਕੀ ਨੇ? ਬਾਕੀ ਚਲੋ ਹਾਂਜੀ-ਹਾਂਜੀ, ਹੁਣ ਮੈਨੂੰ ਥੋੜਾ ਕੰਮ ਸੀ ਆਪਾ ਫੇਰ ਕੱਲ ਕਰਦੇ ਹਾਂ ਠੀਕ ਐ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ।